ਸਤਿ ਸ੍ਰੀ ਅਕਾਲ ਜੀ
ਜੀ ਹੋਰ ਕੀ ਹਾਲ ਚਾਲ ਨੇ
ਬਹੁਤ ਵਧੀਆ ਤੁਸੀਂ ਸੁਣਾਓ
ਹਾਂਜੀ ਵਧੀਆ ਮੈਂ ਵੀ
ਕੀ ਕਰਦੇ ਪਏ ਔ
ਬਸ ਕੁਛ ਨੀ ਡਿਨਰ ਵਗੈਰਾ ਕਰਕੇ ਹੁਣ ਫ੍ਰੀ ਹੋਏ ਸੀਗੇ
ਅੱਛਾ ਜੀ
ਸੀਗੇ ਵੀ ਹੁਣ ਥੋੜੀ ਕੱਪੜੇ ਵਗੈਰਾ ਖਰੀਦਣੇ ਸੀਗੇ ਵੀ ਕਿੱਦਾਂ ਖਰੀਦੀਏ ਔਨਲਾਈਨ ਜਾਂ ਔਫਲਾਈਨ ਖਰੀਦੀਏ
ਅੱਛਾ ਸਹੀ ਬੈਚ ਤੁਹਾਨੂੰ ਕੀ ਲੱਗਦਾ ਔਨਲਾਈਨ ਕਿ ਔਫਲਾਈਨ ਪਸੰਦ ਹੈ
ਵੈਸੇ ਏਦਾਂ ਹੁੰਦਾ ਵੀ ਅਗਰ ਚਲੋ ਟਾਈਮ ਹੁੰਦਾ ਹੈ ਤਾਂ ਫਿਰ ਫਲਾਈਨ ਪ੍ਰੈਫਰ ਕਰਦੇ ਹ ਜ਼ਿਆਦਾ ਅਗਰ ਨਹੀਂ ਟਾਈਮ ਹੁੰਦਾ ਟਾਈਮ ਦੀ ਥੋੜ੍ਹੀ ਸ਼ੋਰਟੇਜ ਹੁੰਦੀ ਹੈ ਫਿਰ ਔਨਲਾਈਨ ਵੀ ਮੰਗਵਾ ਲੈਂਦੇ ਆ
ਇਦਾਂ ਹੁੰਦਾ ਨਹੀਂ ਸਹੀ ਗੱਲ ਹੈ ਹਰ ਕਿਸੇ ਦੀ ਆਪਣੀ ਆਪਣੀ ਐ ਨੀਅਰ ਬਾਏ ਹੋਵੇ ਕੋਈ ਤਾਂ ਬੰਦਾ ਚਲਾ ਜਾਂਦਾ ਆਰਾਮ ਨਾਲ ਚਲਾ ਜਾਂਦਾ ਇਜੀ ਦੇੇ ਨਾਲ ਤੇ ਜੇ ਦੂਰ ਹੋਵੇ ਤਾਂ ਥੋੜ੍ਹਾ ਜਿਹਾ ਬੰਦਾ ਕਹਿ ਦਿੰਦਾ ਕਿ ਨਹੀਂ ਚਲੋ ਔਫਲਾਈਨ ਹੀ ਸਹੀ ਹੈ
ਹਾਂਜੀ
ਔਨਲਾਈਨ ਬੈਟਰ ਹੈ ਪਰ ਔਨਲਾਈਨ ਦੀ ਕਈ ਚੀਜ਼ਾਂ ਏਦਾਂ ਕਈ ਵਧੀਆ ਵੀ ਹੁੰਦੀਆਂ ਨੇ ਕਈ ਮਾੜੀਆਂ ਵੀ ਹੁੰਦੀਆਂ ਨੇ
ਹਾਂਜੀ ਇਹ ਤਾਂ ਹੈ
ਮਤਲਬ ਸਹੀ ਨਹੀਂ ਆਉਂਦੀਆਂ ਔਨਲਾਈਨ ਤੋਂ ਮੇਰੇ ਨਾਲ ਖੁਦ ਫੀਸ ਦੇ ਪ੍ਰੋਡਕਟ ਮੰਗਵਾਏ ਸੀ ਉਹਨਾਂ ਕਰਕੇ ਉਹਨਾਂ ਦੇ ਰਿਜ਼ਲਟ ਮਿਰੇ ਪਹਿਲਾਂ ਥ੍ਰਰੀ ਮੰਥ ਤੋਂ ਬਹੁਤ ਅੱਛੇ ਰਿਜ਼ਲਟ ਰਹੇ ਉਸ ਤੋਂ ਬਾਅਦ ਬੈਡ ਇਫੈਕਟ ਜਦੋਂ ਮਤਲਬ ਦੂਸਰੀ ਵਾਰ ਮੰਗਵਾਇਆ ਪਤਾ ਨੇ ਉਹਨਾਂ ਨੇ ਮੈਨੂੰ ਪੁਰਾਣੇ ਦਿੱਤੇ ਹੈ ਤੇ ਕੀ ਕੀਤਾ ਹੈ ਮੈਨੂੰ ਖੁੱਦ ਨੀ ਪਤਾ
ਅੱਛਾ ਜੀ
ਮਤਲਬ ਸਵੇਰੇ ਉੱਠਦੀ ਸੀ ਤੇ ਪੈਚਿਸ ਬਣ ਜਾਂਦੇ ਸੀ
ਹਾਂਜੀ ਕਈ ਵਾਰ ਏਦਾਂ ਹੀ ਹੋ ਜਾਂਦਾ ਨਾ ਵੀ ਜੋ ਦਿਖਾਉਂਦੇ ਆ ਉਹ ਪ੍ਰੋਡਕਟ ਆਉਂਦਾ ਨੀ ਨਾ ਹੈਗਾ
ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ ਆਪਾਂ ਆਪਾਂ ਤਾਂ ਇਹ ਵੇਖਦੇ ਹਾਂ ਨਾ ਕਿ ਜੋ ਅੱਛੀ ਹੈ ਅੱਛਾ ਆ ਰਿਹਾ ਤੇ ਆਪਾਂ ਹਮੇਸ਼ਾ ਮੰਗਵਾਉਣ ਦੀ ਕੋਸ਼ਿਸ਼ ਕਰਦੇ ਹਾਂ ਕੋਈ ਲਿਪਸਟਿਕ ਲੈ ਲਓ ਕੋਈ ਵੀ ਲੈ ਲਓ ਚੀਜ਼ ਮੇਨ ਲੇਡੀਜ਼ ਨੂੰ ਸਿਰਫ ਮੇਕਅਪ ਦਾ ਜ਼ਿਆਦਾ ਹੁੰਦਾ ਹੈ
ਹਾਂਜੀ
ਉਹ ਵੀ ਲੈ ਲਵਾਂ ਉਹ ਵੀ ਲੈ ਲਵਾਂ ਪਰ ਉਹੀ ਚੀਜ਼ ਹੈ ਨਾ ਠੀਕ ਹੈ ਅੱਛੀ ਅੱਛੀ ਐਪਸ ਅੱਛੀ ਅੱਛੀ ਐਪਸ ਤਾਂ ਵਧੀਆ ਮਿਲ ਜਾਂਦੀਆਂ ਚੀਜ਼ਾਂ ਪਰ ਜੇ ਆਪਾਂ ਏਦਾਂ ਕੋਈ ਨਵੀਂ ਚੀਜ਼ ਕੋਈ ਨ ਕਿਸੇ ਨੇ ਸਟੋਰ ਖੋਲਿਆ ਕੁਛ ਖੋਲਿਆ ਉੱਥੇ ਥੋੜ੍ਹੀ ਜਿਹੀ ਪ੍ਰੋਬਲਮ ਆ ਜਾਂਦੀ ਹੈ ਹਾਂ
ਇਹ ਤਾਂ ਹੈ ਬਾਕੀ ਐਵੇਂ ਹੁੰਦਾ ਵੀ ਕਈ ਵਾਰ ਟਾਈਮ ਵਗੈਰਾ ਦੇ ਪ੍ਰੋਬਲਮ ਆ ਜਾਂਦੀ ਹੈ ਹਨਾ ਉਹਦੇ ਕਰਕੇ ਵੀ ਹੋ ਜਾਂਦਾ ਫਿਰ ਵੀ ਇੱਦਾਂ ਹੁੰਦਾ ਵੀ ਜਾ ਕੇ ਦੇਖ ਵੀ ਲੈਂਦੇ ਆਾਂ ਆਪਾਂ ਔਫਲਾਈਨ ਦੇ ਵਿੱਚ ਬਟ ਔਨਲਾਈਨ ਦੇ ਵੀ ਫੇਿਰ ਸਾਈਜ਼ ਦੀ ਵੀ ਕਈ ਵਾਰਖ ਆਜਾ
ਆਉਂਦੀ ਆ ਆਉਂਦੀ ਹੈ ਉਹ ਕਰ ਦਿੰਦੇ ਆਪਾਂ ਐਕਸਲ ਮੰਗਵਾਈਏ ਡਬਲ ਐਕਸਲ ਮਿਲ ਜਾਂਦਾ ਆਪਾਂ ਨੂੰ ਇਹ ਹਮੇਸ਼ਾ ਦੀ ਗੱਲ ਹੈ ਕੁਛ ਨਾ ਕੁਛ ਜ ਕਲਰ ਕਲਰ ਇਫੈਕਟ ਆਉਂਦਾ ਹੈ ਜਾਂ ਸਾਈਜ਼ ਦਾ ਆਉਦਾ ਕੁਛ ਨਾ ਕੁਛ ਆਉਂਦਾ ਹੀ ਆਉਂਦਾ
ਜੋ ਫੋਟੋ ਚ ਹੁੰਦਾ ਨਾ ਹਾਂਜੀ ਜੋ ਫੋਟੋ ਹੁੰਦਾ ਉਹ ਕਲਰ ਫਿਰ ਕਈ ਵਾਰ ਚਲੀ ਆਉਂਦਾ ਵੀ ਨੀ ਨਾ ਰੀਅਲ ਜਾਂਦਾ
ਸਹੀ ਗੱਲ ਹਾਂਜੀ ਬਿਲਕੁਲ ਮੈਨੂੰ ਸਭ ਸਭ ਤੋਂ ਬੈਸਟ ਆਪਸ਼ਨ ਇਹੀ ਲੱਗਦਾ ਹੈ ਕਿ ਬੰਦਾ ਆਪ ਜਾ ਕੇ ਲੈ ਕੇ ਆਵੇ ਜਾਂ
ਹਾਂਜੀ ਜੀ
ਪਸੰਦ ਦਾ ਲੈ ਕੇ ਆਉਂਦਾ ਹੈ ਫਿਰ ਵਾਪਿਸ ਇਹ ਹੈ ਇੱਕ ਲੈਣ ਜਾਂਦੇ ਹਾਂ ਦੋ ਨਾਲ ਲੈ ਕੇ ਧਿਆਨ ਉਹਹ
ਹੋ ਹੋਰਕੇ ਆਏ ਤਾਂ ਹੁੰਦਾ ਫੇਰ ਐਵੇਂ ਵੀ ਪਸੰਦ ਦਾ ਹੈ ਨਾ ਫਰ ਦੇਖ ਵੀ ਲਈ ਦਾ ਸਟੱਫ ਵੀ ਹੱਥ ਲਾ ਕੇ ਦੇਖ ਲਈ ਦਾ ਕੱਪੜਾ ਵੀ
ਬਿਲਕੁਲ ਬਿਲਕੁਲ ਬਿਲਕੁਲੁਲ ਇਹਨ ਇਹ ਚੀਜ਼ ਦਾ ਨੌਲੇਜ ਹੁੰ ਚਾਹੀ ਬਸ ਹਰ ਚੀਜ਼ ਬੰਦਾ ਫਿਰ ਆਰਾਮ ਨਾਲ ਖਰੀ ਸਕਦਾ ਕਿਉਂਕਿ ਆਪਾਂ ਉਹ ਮਤਲਬ ਉਹ ਇਹ ਕਹਿ ਲਓ ਨਾ ਕਿ ਓਨਲਾਈਨ ਤੇ ਆਪਾਂ ਯਕੀਨ ਨਹੀਂ ਕਰ ਸਕਦੇ ਜਲਦੀ ਔਫਲਾਈਨ ਤੇ ਆਪਾਂ ਜਾ ਕੇ ਬਸ ਆਪਣਾ ਥੋੜ੍ਹਾ ਜਿਹਾ ਟਾਈਮ ਵੇਸਟ ਹੁੰਦਾ ਪਰ ਬੈਸਟ ਹੈ ਕਿ ਆਪਾਂ ਜਾ ਕੇ ਲਈਏ ਤਾਂ ਜ਼ਿਆਦਾ
ਹਾਂ ਤਾਂ ਹੈ ਐਰ ਐਵੇਂ ਹੁੰਦਾ ਵੀ ਚਲੋ ਥੋੜ੍ਹੀ ਜਿਹੀ ਬਾਹਰ ਜਾ ਕੇ ਆਊਟਿੰਗ ਹੋ ਜਾਂਦੀ ਫੈਮਲੀ ਨਾਲ ਵੀ ਟਾਈਮ ਪਿੰਡ ਹੋ ਜਾਂਦਾ ਉਸ ਬਹਾਨ ਨੇ ਕੁੱਛ ਖਾਇਆ ਪੀਆ ਵੀ ਜਾਂਦਾ ਬਾਹਰ ਜਾ ਕੇ
ਸਹੀ ਗੱਲ ਹੈ ਉਹ ਆਪਣੇ ਲਈ ਇੱਕ ਅਲੱਗ ਹੀ ਟਾਈਮ ਹੁੰਦਾ ਵੀ ਆਪਣੇ ਲਈ ਵੀ ਨਿਕਾਲਿਆ ਇੱਕ ਸ਼ੌਕ ਹੁੰਦਾ ਕਿ ਹਾਂ ਆਪਣੇ ਲਈ ਇੱਕ ਟਾਈਮ ਨਿਕਾਲ ਰਹੇ ਹ ਅਸੀਂ ਜਾ ਰਹੇ ਹਾਂ ਠੀਕ ਹੈ ਉਹਦਾ ਮੈਨੂੰ ਤਾਂ ਦੋ ਦਿਨ ਬਾਅਦ ਯਕੀਨ ਮੰਨੋਗੇ ਦੋ ਦਿਨ ਬਾਅਦ ਕੁਛ ਨਾ ਕੁਛ ਹੋਣ ਲੱਗ ਜਾਂਦਾ ਜਮ੍ਹਾਂ ਕਰੋ ਚੱਲ ਚੱਲਏ ਕਦੀ ਇੱਥੇ ਚੱਲੀਏ ਮੈਂ ਆਪਣੀ ਫਰੈਂਡ ਨੂੰ ਪੜ੍ਹਦੀ ਹਾਂ ਚਲ ਕਦੇ ਉੱਥੇ ਸ਼ੋਪਿੰਗ ਕਰਨ ਚਲੀਏ ਬ ਸ਼ੋਪਿੰਗ ਕਰਨ ਹਾਂ ਉਹ ਮੈਨੂੰ ਕਹਿ ਦਿੰਦੀ ਇਹ ਤੂੰ ਔਨਲਾਈਨ ਮੰਗਵਾ ਲੈ ਨਹੀਂ ਮੈਂ ਕਹਿੰ ਨਹੀਂ ਨਹੀਂ ਨਹੀਂ ਨਹੀਂ ਨਹੀਂ ਔਨਲਾਈਨ ਨਹੀਂ ਮੈਂ ਲਊਂਗੀ ਤਾਂ ਦੇਖ ਕੇ ਲਊਂਗੀ ਨਹੀਂ ਤਾਂ ਮੈਂ ਦਾਂ ਨੀ ਲ
ਹਾਂਜੀ ਹੋਰ ਏਦਾਂ ਹੁੰਦਾ ਨਾ ਫਿਰ ਪਰ ਡੇਲੀ ਉਹੀ ਜਦੋਂ ਕੰਮ ਕਰੀ ਜਾਂਦੇ ਆ ਸਾਰਾ ਦਿਨ ਵਿੱਚ ਫਿਰ ਬੋਰ ਵੀ ਹੋ ਜਾਈਦਾ ਫੇਰ ਇਏਦਾਂ ਹੁੰਦਾ ਵੀ ਥੋੜੀ ਬਾਹਰ ਵੀ ਆਊਟਿੰਗ ਹੋ ਜਾਵੇ। ਚਲੋ, ਸ਼ੋਪਿੰਗ ਦੇ ਬਹਾਨੇ ਫੇਰ ਬਾਹਰ ਜਾ ਆਈਏ।
ਸਹੀ ਬ ਹੈ, ਇਸੇ ਗੱਲ ਲਈ ਕਿਤੇ ਬਾਹਰ ਵੀ ਘੁੰਮਣ ਜਾਂਨੇ ਹਾਂ ਤਾਂ ਵੀ ਏਦਾਂ ਹੁੰਦਾ। ਮਾਹੌਲ ਬਣ ਜਾਂਦਾ ਕਹਿੰਦੇ ਬੰਦਾ।
ਹਾਂ, ਵਧੀਆ
ਹੁਣ ਜਿਦਾਂ ਵੈਸੇ ਵੀ ਲੇਡੀਜ਼, ਤਾਂ ਸਾਰਾ ਦਿਨ ਬਸ ਤੁਹਾਨੂੰ ਪਤਾ ਘਰ ਚ, ਘਰ ਦੇ ਨੀ ਕੰਮ ਖਤਮ ਹੁੰਦੇ। ਹੋਰ ਕਿਆ।
ਮੈਂ ਇਹ ਨੀ ਕਹਿੰਦੀ, ਸਾਰੀ ਚੀਜ਼ਾਂ ਮਾੜੀਆਂ ਹੁੰਦੀਆਂ ਨੇ, ਔਨਲਾਈਨ। ਕਈ ਚੀਜ਼ਾਂ ਵਧੀਆ ਵੀ ਮਿਲਦੀਆਂ ਨੇ। ਇਹੀ ਜੀ ਗੱਲ ਨੀ।
ਹਾਂਜੀ, ਹੁਣ ਮੈਂ, ਕਈ ਵਾਰ ਮੀਨਜ਼ ਮੰਗਾਏ ਏ ਬਟ ਏ ਸਾਈਜ ਵੀ ਮੇਰੇ ਪ੍ਰੋਪਰ ਸਹੀ ਸੀ। ਮੈ, ਔਰ ਕੱਪੜਾ ਵੀ ਬਹੁਤ ਵਧੀਆ ਸੀ। ਮੈਂ ਸੂਟ ਵਗੈਰਾ ਮੰਗ ਗਾਏ ਸੀ, ਪ੍ਰਾਈਸ ਵੀ ਸਹੀ ਸੀ ਰੀਜਨੇਬਲ ਸੀ। ਕਿਹਾ ਵੀ
ਹਾਂ। ਬਸ ਇਹ ਹੈ ਕਿ ਆਪਾਂ ਜਦੋਂ ਔਫਲਾਈਨ ਜਾਨੇ ਆ ਤੇ ਉਦੋਂ ਥੋੜੇ ਜੇ ਪੈਸੇ ਜ਼ਿਆਦਾ ਲੱਗ ਜਾਂਦੇ ਆ। ਜਦੋਂ ਆਪਾਂ ਓਨਲਾਈਨ ਲੈਂਦੇ ਹਾਂ, ਕੁਛ ਪਰਸੈਂਟ ਡਿਸਕਾਊਂਟ ਮਿਲ ਜਾਂਦੇ ਆ। ਬਾਕੀ, ਇਸ ਕਰਕੇ ਲੋ ਲੋਕ ਔਨਲਾਈਨ ਜ਼ਿਆਦਾ ਕਰਦੇ ਆ
ਕਈ ਵਾਰ ਹੁੰਦਾ ਨਾ ਵੀ, ਡਿਲੀਵਰੀ ਚਾਰਜਿਸ ਕਈ ਵਾਰ, ਐਡ ਵੀ ਨਹੀਂ ਕੀਤ
ਨਹੀਂ-ਨਹੀਂ ਕਰਦੇ। ਹਾਂ-ਹਾਂ, ਬਿਲਕੁਲ, ਬਿਲਕੁਲ -ਬਿਲਕੁਲ ਏਦਾਂ ਹੀ ਹੁੰਦਾ। ਬਹੁਤ ਵਧੀਆ ਲੱਗਦਾ ਸ਼ੋਪਿੰਗ ਕਰਨਾ ਚਾਹੀਦੀ ਹੈ ਪਰ ਲੇਡੀਜ਼ ਦੀ ਸਭ ਤੋਂ ਬੈਸਟ ਚੀਜ਼ ਹੈ, ਸ਼ੋਪਿੰਗ। ਅਗਰ ਉਹ ਨਾ ਕਰੂਗੀ
ਫੇਰ ਪੂਰਾ ਏ। ਹੀਹੀਹੀ
ਭੋਗ
ਹੋਰ ਕਿਆ, ਜਿਵੇਂ ਫੈਸਟੀਵਲ ਆ ਜਾਂਦੇ ਨੇ ਫੇਰ ਹੁੰਦਾ ਵੀ, ਨਵੇਂ-ਨਵੇਂ ਕੱਪੇ ਕੱਪੜੇ ਲਓ। ਜੇ ਕੋਈ ਵੀ ਫੰਕਸ਼ਨ ਆ ਗਿਆ ਤਾਂ ਨਵੇਂ ਕੱਪੜੇ ਵੀਅਰ ਕਰਨੇ ਆ, ਹਰੇਕ
ਹਾਂ-ਹਾਂ-ਹਾਂ, ਬਿਲਕੁਲ ਸਹੀ ਗੱਲ ਹੈ। ਹਰ-ਹਰ ਤਿਉਹਾਰ ਤੇ ਹਰ ਨਵੇਂ-ਨਵੇਂ ਬਰੈਂਡ ਵੀ ਨੇ। ਤੁਹਾਨੂੰ ਪਤਾ ਨਵੇਂ ਤੋਂ ਨਵੀਂ ਚੀਜ਼, ਡਰੈਸ ਚਾਹੀਦੀ ਏ, ਹਰ ਚੀਜ਼ ਚਾਹੀਦੀ ਏ। ਕਿਟੀਜ਼, ਅੱਜ-ਕੱਲ ਤਾਂ ਕਿਟੀਜ਼ ਚੱਲ ਰਹੀ ਹੈ। ਕਿਟੀਜ਼ ਤੇ ਰੋ ਜਦੋਂ ਗਿੱਟੀ ਹੋਣੀ ਹੈ, ਗਿੱਟੀ ਨੂੰ ਦੇਖਣਾ
ਔਰ ਉਹੀ ਕਹਿੰਦੇ ਆ ਫਿਰ ਵੀ ਖਰਚੇ ਵੀ ਖੁਦ ਆਪ ਹੀ ਵਧਾਏ ਹੋਏ ਆ ਨਾ
ਹਾਂ ਬਿਲਕੁਲ ਪਰ ਪਤਾ ਕੀ ਹੈ। ਇੱਕ ਅੱਛ ਅੱਛਾ ਮਨੋਰੰਜਨ ਹੈ ਜ਼ਿੰਦਗੀ ਚ ਠੀਕ ਹੈ। ਜੀ ਰਿਹਾ ਇਨਸਾਨ ਆਪਣੇ ਲਈ ਟਾਈਮ ਆਪਾਂ ਬਾਹਰ ਵੀ ਜਾ ਰਹੇ ਹਾਂ ਸ਼ੋਪਿੰਗ ਵੀ ਕਰ ਰਹੇ ਹਾਂ। ਤਾਂ ਬਾਹਰ ਜਾ ਕੇ ਕੁੱਛ ਨਾ ਕੁੱਛ ਮਨ ਲਈ ਖਰੀਦ ਰ ਆ ਉਹ ਵੀ ਇੱਕ ਨਾ ਇੱਕ ਇੱਕ ਅਲੱਗ ਖੁਸ਼ੀ ਹੁੰਦੀ ਹੈ। ਕਿ ਚੱਲ ਆਪਣੇ ਲਈ ਕੁੱਛ ਕਰ ਰਹੇ। ਨਹੀਂ ਤਾਂ ਨਹੀਂ ਤਾਂ ਇੱਕ ਔਰਤ ਨਾ ਘਰੇ ਬੈਠ
ਨਹੀਂ ਤਾਂ ਫੇਰ ਘਰ ਦੇ ਬਸ ਕੰਮ ਸਾਰਾ ਜ਼ਿੰਦਗੀ ਚ ਉਹ ਹੀ ਕਰੇ ਜਾ ਸਾਰਾ ਦਿਨ। ਉਹਨਾਂ ਨੇ
ਹਾਂਜੀ। ਬਿਲਕੁਲ ਸਹੀ ਗੱਲ ਹੈ। ਇਹ ਬਹੁਤ ਔਖਾ ਹੁੰਦਾ ਬਦਾ ਕਰੋ ਤਾਂ ਜਿੰਦਗੀ ਜੀ ਚਲੋ ਆਪਣੇ ਲਈ ਸਿਰਫ ਆਪਣੇ ਲਈ ਆਪਾਂ, ਆਪਾਂ ਪਰਿਵਾਰ ਲਈ ਟਾਈਮ ਨਈ। ਚਲ ਦਿੰਦੇ ਹਾਂ ਪਰ ਆਪਣੇ ਲਈ ਟਾਈਮ ਨਹੀਂ ਨਿਕਲ ਪਾਉਂਦੇ।
ਜਿਵੇਂ ਹੁਣ ਲੇਡੀ ਦੁਬਾਰਾ ਵਰਕਿੰਗ ਤਾਂ ਆਪਣੇ ਹੁੰਦੇ ਆ ਫਿਰ ਵੀ ਚਲੋ ਔਨਲਾਈਨ ਜ਼ਿਆਦਾ ਪ੍ਰੈਫਰ ਕਰਦੇ ਆ। ਅੱਜ, ਕੱਲ ਤਾਂ ਖਾਣ ਪੀਣ ਲਈ ਵੀ ਮੰਗ ਦਿੰਦੇ ਆ ਜਦੋਂ ਆ ਔਡਰ ਕਰ ਦਿਓ ਤੇ ਘਰ ਆ ਜਾਂ। ਹਰੇਕ ਚੀਜ਼
ਕਹੀ ਗੱਲ। ਬਿਲਕਲ। ਕੋਈ ਸਹੀ ਗੱਲ ਹੈ ਸਹੀੱ ਕੋਈ ਵਧੀਆ ਨਾ। -ਚਲੋ ਇਸੇ ਬਾਨੇ ਅੱਜ ਹਾਊਸ ਵਾਈਫ ਦਾ ਇਹ ਫਾਇਦਾ ਹੁੰਦਾ ਹੈ ਵਰਕਿੰਗ ਵਿਚਾਰੇ ਤਾਂ ਹੀ ਓਨਲਾਈਨ ਯੂਜ ਕਰਦੇ ਹੈ
ਉਹਨਾਂ ਕੋਲ ਫਿਰ ਟਮ ਸ਼ੋਰਟੇਜ ਹੁੰਦੀ ਹੈ ਨਾ ਵਰਕ
ਬਸ ਇੱਕ ਜੋ ਉਹਨਾਂ ਨੂੰ ਜੋ ਉਹਨਾਂ ਨੂੰ ਫਰੀ ਦਿਨ ਮਿਲਦਾ ਸੰਡੇ ਦਾ ਉਦ ਫ ਉਦੋਂ ਆਪਦੇ ਇਥੇ ਨਿਕਾਲਦੇ ਆ ਇੱਕ ਦਿਨ ਹੋਰ ਔਰ ਸੁਣਾਓ ਮਿਲਦਾ
ਬਾਕੀ ਇਦਾ ਵੀ ਕਈ ਵਾਰ ਫਰੋਡ ਵਗੈਰਾ ਵੀ ਹੋ ਹੁੰਦੇ ਨੇ ਫੇਕ ਸਾਈਟਸ ਹੁੰਦੀਆਂ ਨੇ ਆਪਾਂ ਔਨਲਾਈਨ ਪੇਮੈਂਟ
ਹਾਂ ਹਾਂ ਬਿਲਕੁਲ ਬਹੁਤ ਵਧੀਆ ਹੋਇਆ ਹੈ ਬਹੁਤ ਵਾਰੀਚੀਜ਼ਾਂ ਆਪਣੇ ਤੋਂ ੇ ਨਾਲ ਹੀ ਹੋਇਆ ਕਿਸੇ ਹੋਰ ਨਾਲ ਹੋਇਆ ਜਦੋਂ ਆਪਾਂ ਕਿਸ ਤੋਂ ਸੁਣਦੇ ਹਾਂ ਤਾਂ ਉਦੋਂ ਮਤਲਬ ਆਪਾਂ ਨੂੰ ਰਿਜ਼ਲਟ ਪਤਾ ਚੱਲ ਕਿ ਹਾਂ ਇੰਨਾ ਤਾਂ ਪਤਾ ਚੱਲਦਾ ਹੈ ਕਿਉਂਕਿ ਇੱਕ ਹੀ ਜਗ੍ਹਾ ਦਾ ਉਹਨਾਂ ਨੇ ਡਬਲ ਡਬਲ ਕਪੀ ਬਣਾ ਰੱਖੀਆਂ ਹੁੰਦੀਆਂ ਨੇ
ਹਾਂਜੀ ਹੋਰ ਕਿਆ ਉਹ ਫਿਰ ਮਿਸਯੂਜ ਕਰਦੇ ਆ ਨਾ ਫਿਰ ਉਹ ਫਿਰ ਜਦੋਂ ਜਿਆਦਾ ਸੇਲ ਹੋਣ ਲੱਗ ਜਾਂਦੇ ਆ ਫ ਮਿਸਯੂਜ ਕਰਨ ਲੱਗ ਜਾਂਦੇ ਆ ਕਈ ਸਾਈਟ ਫੇਕ ਬਣਾਾਨ ਲੱਗ ਜਾਂਦੇ ਆ
ਹਮ ਸਹੀ ਗੱਲ ਹੈ ਬਸ ਇਹਨਾਂ ਕਰਕੇ ਹੀ ਸੌਖੇ ਆ ਆਪ ਹੋਰ ਕੁਛ ਚੱਲਤ ਨਹੀਂ ਤਾਂ ਆਰਾਮ ਨਾਲ ਬੰਦਾ ਇਹਨਾਂ ਤੇ ਵਿਸ਼ਵਾਸ ਕਰ ਸਕਦਾ ਜਿਵੇਂ ਬਾਕੀ ਲੋਕ ਕਰਦੇ ਆ ਜਿਹੜੇ ਮਤਲਬ ਹਾਊਸ ਵਈਫ ਹੈ ਉਹਨਾਂ ਨੂੰ ਇਹ ਦਿੱਕਤ ਆਉਂਦੀ ਹੈ ਪਰ ਜਿਹੜੇ ਔਨਲਾਈਨ ਹੁੰਦੇ ਜਿਹੜੇ ਮਤਲਬ ਵਰਕਿੰਗ ਹੈ ਤਾਂ ਇਹਨਾਂ ਦੀ ਮਜਬੂਰੀ ਵੀ ਸੈਨ ਪੈਂਦੀ ਹੈ ਕਹਿੰਦੇ ਕਿ ਉਹਨਾਂ ਨੂੰ ਹ ਜੋ ਆਇਆ ਚਲ ਠੀਕ ਹੈ ਬਸ
ਹਾਂਜੀ ਔਰ ਏਦਾਂ ਹੁੰਦਾ ਏ ਵੀ ਜੇ ਫਲਾਈਨ ਕਰਦੇ ਆ ਫੇਿਰ ਆਪਾਂ ਨੂੰ ਕਾਸ਼ ਦੀ ਵੀ ਜ਼ਰੂਰਤ ਪੈਂਦੀ ਆ ਔਨਲਾਈਨ ਤਾਂ ਚਲੋ ਕੈਸ਼ ਵੀ ਨ ਅੱਜ ਕੱਲ ਤਾਂ ਆਫਲੈਣ ਵੀ ਚਲੋ ਕੈਸ਼ ਪੇ ਕਰ ਦਿੰਦੇ ਆ ਓਣਲਾਈਨ ਵੀ ਬਟ ਹਾਂਜੀ
ਇੱਕ ਇਹ ਵੀ ਓਪਸ਼ਨ ਜਿਹੜਾ ਰੱਖਤਾ ਨਾ ਇਹਨਾਂ ਨੇ ਕੈਸ਼ ਡਿਲੀਵਰੀ ਉਹ ਵੀ ਬੈਟਰ ਹੈ ਬਹੁਤ ਵਧੀਆ ਚੀਜ਼ ਹੈ ਸਹੀ ਹੈ ਨਾ ਪਹਿਲਾਂ ਨਹੀਂ ਹਮੇਸ਼ਾ ਇੱਕ ਹੀ ਓਪਸ਼ਨ ਹੁੰਦਾ ਸੀ ਓਨਲੀ ਪੇਜ ਏਟੀਐਮ ਕਰੋ ਕੁਛ ਵੀ ਕਰੋ ਓਨਲੀ ਦਾ ਪੇਕਜ ਹੈ ਕੋਈ ਨੀ ਕੋਈ ਹੁਣ ਪਤਾ ਚੱਲ ਗਿਆ ਨਾ ਨਾਲੇ ਕੁਛ ਸਮਝ ਆਉਂਦੀ ਹੈ ਕਿਸੇ ਨਾਲ ਗੱਲ ਕਰਕੇ ਕਿ ਹਾਂ ਕਿੱਦਾਂ ਸ਼ੋਪਿੰਗ ਕਰਨੀ ਚਾਹੀਦੀ ਹੈ ਕਿ ਨਹੀਂ
ਹੋਰ ਹਾਂਜੀ ਚਲੋ ਟਾਈਮ ਦੇ ਅਕੋਰਡਿੰਗ ਦੇਖ ਦੱਸਣਾ ਪੈਂਦਾ ਵਧੀਆ ਦੋਨੋ ਹੀ ਹੈੁ ਵੀ
ਹਾਂ ਬਸ ਸਮਝ ਬਸ ਸਮਝ ਹੋਣੀ ਚਾਹੀਦੀ ਹੈ ਤੁਸੀਂ ਕਿਹੜੀ ਸਾਈਡ ਰਾਈਟ ਸਾਈਡ ਕਿਹੜੀ ਹੈ ਤੇ ਰੋਂਗ ਸਾਈਡ ਕਿਹੜੀ ਹੈ ਤੁਹਾਡੇ ਵਾਸਤੇ ਤੇ
ਇਹ ਤਾਂ ਹੈ ਹਾਂ
ਅ ਹ
ਹੋਰ ਚਲੋ ਫੇਰ ਦੇਖਦੇ ਹੋ ਹੁਣ ਫਿਰ ਸ਼ੋਪਿੰਗ ਔਨਲਾਈਨ ਕਰਨੀ ਹੈ ਜਾ
ਹੁਣ ਹੁਣ ਦੋਨੋ ਜਾਣੇ ਡਿਸਾਈਡ ਕਰਾਂਗੇ ਕਿ ਕਿਹੜੀ ਕਰਨੀ ਚਾਹੀਦੀ ਹੈ ਪਰ ਸਹੀ ਰ ਸਹੀ ਰਾਈਟ ਚੁਣ ਕੇ ਆਪਣੇ ਲਈ ਜ ਚਲੋ ਠੀਕ ਹੈ ਜੀ ਫਿਰ ਮਿਲਦੇ ਹਾਂ ਸਤਿ ਸ੍ਰੀ ਅਕਾਲ
ਜ਼ਰੂਰ ਜੀ ਸਤਿ ਸ੍ਰੀ ਅਕਾਲ ਜੀ
ਠੀਕ ਹ ਜੀ ਬਾਏ ਜੀ ਬਾਏ